ਹ
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਸ਼੍ਰੀ ਅਕਾਲ, ਕੀ ਹਾਲ- ਚਾਲ।
ਮੈਂ ਵਧੀਆ, ਹਾਂਜੀ ਸਭ ਵਧੀਆ, ਤੁਸੀਂ ਦੱਸੋ ਸਭ ਠੀਕ ਹੈ?
ਹਾਂਜੀ- ਹਾਂਜੀ ਸਭ ਵਧੀਆ। ਮੈਂ ਕਿਹਾ, ਚਲੋ ਤੁਹਾਡੇ ਨਾਲ ਗੱਲ ਡਿਸਕਸ ਕਰਾਂ। ਕਿ, ਬੈਨਫਿਟ ਔਫ ਅਰਲੀ ਮੋਰਨਿੰਗ ਮਤਲਬ ਸਵੇਰੇ ਜਲਦੀ ਉੱਠਣ ਦੇ ਕੀ -ਕੀ ਫਾਇਦੇ ਹੈਗੇ। ਮਤਲਬ, ਕਿਵੇਂ ਬੰਦਾ ਮਤਲਬ
ਸਈ ਗੱਲ ਏ, ਸਵੇਰੇ ਜਲਦੀ ਉੱਠਣ ਦੇ ਬੋਤ ਹੀ ਫਾਇਦੇ ਐ। ਟਾਈਮ ਸਿਰ ਉੱਠਾਂਗੇ ਤੇ ਟਾਈਮ ਸ ਸਾਰੇ ਕੰਮ ਹੋ ਜਾਣਗੇ, ਸਭ ਤੋਂ ਵੱਡੀ ਗੱਲ ਤੇ ਇਹ ਹੈ ਸਭ ਤੋਂ ਵੱਡਾ ਫਾਇਦਾ ਹੈ। ਸਾਡੇ ਘਰ ਦੇ ਕੰਮ ਸਭ ਤੋਂਡੇ ਜਲਦੀ ਹੋ ਜਾਣਗੇ। ਹਨਾ।
ਲੇਡੀਜ਼ ਨੂੰ ਤਾਂ ਦੇਖੋ ਲੇਡੀਜ਼ ਨੂੰ ਤਾਂ ਬਹੁਤ ਵੱਡ ਦਾ ਬੈਨੀਫਿਟ ਹੈਗਾ, ਕਿ ਆਪਣੀ ਹੈਲਥ ਨੂੰ ਲੈ ਕੇ ਵੀ ਅਗਰ ਤੁਸੀਂ ਕ ਮਤਲਬ ਉੱਠ ਕੇ ਜਲਦੀ ਤੁਸੀਂ ਵੋਕ ਕਰਨ ਜਾਓ, ਨਾਲ
ਆਪਣੇ ਵਾਸਤੇ ਆਪਣੇ ਨੂੰ ਟਾਈਮ ਦੋ ਬਿਲਕੁਲ- ਬਿਲਕੁਲ। ਅਰਲੀ ਮੋਰਨਿੰਗ ਉੱਠਾਂਗੇ, ਵੋਕ ਕਰਨ ਜਾ ਵੋਕ ਤੇ ਸਾਡੇ ਤੇ ਬਹੁਤ ਹੀ ਫ਼ਾਇਦੇ ਐ, ਵੋਕ ਕਰੀਏ ਤੇ।
ਹਾਂਜੀ- ਹਾਂਜੀ।
ਨੇ ਆਪਣੀ ਇਨਾ ਢਾਹ ਲਿੱਤਾ ਇੰਨੇ ਆਦਿ ਹੋ ਗਏ ਹਰ ਚੀਜ਼ ਦੇ, ਨਾ ਕੋਈ ਵੋਕ ਕਰ ਮੰਨਿਆ ਨਾ, ਕੁਝ ਐਕਸਰਸਾਈਜ਼ ਕੁਝ ਵੀ ਨਹੀਂ ਹੋ ਪਾਂਦਾ ਨਾ ਹੈ ਨਾ।
ਹਾਂ, ਨਹੀਂ ਸਵੇਰੇ ਉੱਠੋਗੇ ਤੇ ਤੁਹਾਨੂੰ ਤੁਹਾਡਾ ਇੱਕ ਤੇ ਬੋਡੀ ਤੁਹਾਡੀ ਹੈਲਦੀ ਰਹਿਣੀ ਹੈਗੀ।
ਹੂ- ਹੂ
ਤੁਸੀਂ ਕਦੇ ਨੋਟਿਸ ਵੀ ਕਰਨਾ ਕਿ, ਤੁਹਾਡਾ ਜਿਹੜਾ ਮਾਇੰਡ ਹੈ ਨਾ ਉਹ ਫਰੈਸ਼ ਰਹੇਗਾ। ਕਿਉਂਕਿ ਤੁਸੀਂ ਉੱਠੇ ਸਵੈ ਸੈਰ ਕੀਤੀ ਤੁਹਾਨੂੰ ਮਾਇੰਡ ਵੀ ਰਿਲੈਕਸ ਤੁਹਾਨੂੰ ਅਗਰ ਕਦੇ ਇੰਗਜ਼ਾਇਟੀ ਜਾਂ ਕੋਈ ਦਿੱਕਤ ਰਹਿੰਦੀ ਹੈਗੀ ਜਿਵੇਂ ਅੱਜ ਕੱਲ੍ਹ ਲੋਕਾਂ ਨੂੰ ਮਤਲਬ ਕੰਮ ਦੀ ਟੈਂਨਸ਼ਨ ਹੋ ਗਈ। ਫੈਮਲੀ ਦੀ ਟੈਂਸ਼ਨ ਹੋ ਗਈ। ਸਵੇਰੇ ਉਠ ਕਿ ਵੋਕ ਕਰੋ ਤਾਂ ਤੁਹਾਨੂੰ ਦੇਖੋ ਕਦੇ ਵੀ ਇਹ ਵਾਲੀ ਟੈਨਸ਼ਨ ਜਿਹੜੀ ਹੈ ਨਾ, ਉਹ ਕਦੇ ਨਹੀ ਹੋਣੀ। ਕਿਉਂਕਿ ਸਾਨੂੰ ਬੋਡੀ ਚ' ਸਾਨੂੰ ਆਕਸੀਜਨ ਦੀ ਮਾਤਰਾ ਵੀ ਮਿਲਣੀ ਹੈਗੀ। ਕਹਿੰਦੇ ਨਾ ਸਵੇਰ ਦੀ ਕਦੇ ਵੀ ਤੁਸੀਂ ਸੁਣਿਆ ਹੋਏਗਾ ਕਹਿੰਦੇ ਨਾ ਰਾਤ ਨੂੰ ਸੈਰ ਕਰਨਾ, ਰਾਤ ਨੂੰ ਸੈਰ ਕਰਨਾ ਤੇ ਤੁਸੀਂ ਪਾਰਕ ਨੂੰ ਸੈਰ ਕਰੋ। ਕਿਉਂਕਿ ਉੱਥੇ ਜਦ ਪੇੜ -ਪੋਦੇ ਹੁੰਦੇ ਉਹ ਕਾਰਬੋ ਡਕ ਸਡ ਛੱਡ ਰਹੇ ਹੁੰਦੇ ਆ ਤੇ ਉਹ ਸਾਡੀ ਬੋਡੀ ਨੂੰ ਨੁਕਸਾਨਦਾਇਕ ਹੁੰਦੇ ਹੈਗੇ। ਸਵੇਰ ਦੇ ਟਾਈਮ, ਹਾਂ। ਸਵੇਰ ਦੇ ਟਾਈਮ ਆਕਸੀਜਨ ਮਿਲਦੀ ਹੈਗੀ ਸਾਡੀ ਬੋਡੀ ਨੂੰ।
ਹਮ। ਹਰਿਆਲੀ ਦੇਖੋ ਅੱਖਾਂ ਨੂੰ ਵੀ ਫਾਇਦਾ ਮਿਲਦਾ ਹੈ।
ਹਾਂ। ਅੱਖਾਂ ਨੂੰ ਫ਼ਾਇਦਾ ਮਿਲਦਾ ਸਾਡੇ ਲੰਗਸ ਹੋ ਗਏ, ਸਾਡੀ ਮਤਲਬ ਜਿੇ ਸਾਰੀ ਚੀਜ਼ਾਂ ਹੋ ਗਈ ਸਾਰੀ ਮਤਲਬ ਬੋਡੀ ਸਾਡੀ ਐਕਟਿਵ ਰਹਿੰਦੀ ਹੈ ਨਾ। ਕਹਿਣ ਦਾ ਮਤਲਬ ਇਹ ਹੋ ਗਿਆ ਕਿ ਪੂਰੇ ਦੇ, ਤੁਹਾਨੂੰ ਬੁਕ ਵੀ ਲੱਗ ਨੀ ਹੈਗੀ, ਤੁਸੀਂ ਕਦੀ ਨੋਟਿਸ ਕਰਨਾ ਤੁਸੀਂ ਸਵੇਰੇ ਵੋਕ ਕੀਤੀ ਨਾ ਤੁਹਾਨੂੰ ਮਤਲਬ ਬ੍ਰੇਕਫਾਸਟ, ਕਰਨ ਵਾਸਤੇ ਇੰਨੀ ਭੁੱਖ ਲੱਗੇਗੀ ਕਿ ਤੁਸੀਂ ਆਓਗੇ ਤੇ ਨਹਾ ਧੋ ਕੇ ਦੋਗੇ ਕਿ ਤੁਹਾਨੂੰ ਐਵੇਂ ਲੱਗੇਗਾ ਕਿ ਚਲੋ ਹੁਣ ਤੇ ਫਟਾਫਟ ਨਾ, ਨਾ ਨਾਲ ਵੋਕ ਕਰਨ ਦਾ ਇੱਕ ਫਾਇਦਾ ਇਹ ਵੀ ਤੇ ਹੋ ਗਿਆ ਨਾ ਕਿ ਅਗਰ ਤੁਸੀਂ ਮੋਟੇ ਹੋ, ਤੇ ਤੁਹਾਨੂੰ ਵੇਟ ਲੂਜ ਕਰਨ ਚ ਵੀ ਬੜਾ ਬੈਨੀਫਿਟ ਮਿਲੇਗਾ ਨਾ, ਕਿਉਂਕਿ ਸਵੇਰੇ ਸਵੇਰੇ ਤੁਸੀਂ ਅਹ ਅਗਰ ਤੁਸੀਂ ਵੋਕ ਕਰ ਰਹੇ ਹੋ।
ਹਾਂ, ਵੇਟ ਲੂਜ ਕਰਨ ਚ ਜਿੰਨੇ ਅਸੀਂ ਖਾ ਕੇ ਵੈਸੇ ਹੀ ਲੇਟ ਜਾਈਦਾ ਉਹ ਰਾਤੀ ਤੇ ਵੈਸੇ ਹੀ ਹੋਰ ਨੁਕਸਾਨ ਦਿੰ ਹੁੰਦਾ, ਖਾ ਕੇ ਲੈਟ ਜਾਓ ਤੇ ਹਨਾ,
ਖਾ ਕੇ ਲੇਟੋ ਤੇ ਨਾਲ ਬੰਦੇ ਨੂੰ ਬੀ ਪੀ, ਸ਼ੂਗਰ ਐਵੇਂ ਦੀ ਬਿਮਾਰੀਆਂ ਹਾਰਟ ਵਾਲੀ, ਹਾਂ।
ਇਹ ਬਹੁਤ ਹੀ ਇੰਪੈਕਟ ਪੈਂਦਾ ਹਰ ਚੀਜ਼ ਦਾ ਬਈਆ ਬਹੁਤ
ਹੂੰ, ਹਾਂ ਉਹ ਤੇ ਹੈਗਾ, ਹੂੰ।
ਉਈ ਨਾ ਸਾਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹਰ ਚੀਜ਼ ਤੋਂ,
ਹਾਂ, ਸਵੇਰੇ ਤੁਸੀਂ ਅਗਰ ਟਹਿਲੋਗੇ ਤਾਂ ਤੁਹਾਨੂੰ ਅਗਰ, ਬੋਨਸ ਦੀ ਕੋਈ ਪ੍ਰੋਬਲਮ ਹੈਗੀ ਬੋਡੀ ਚ ਮਾਫ਼ ਪੇਸ਼ੀਆਂ ਪੇਨ ਕਰਦੀ ਹੈਗੀਆ। ਉਹ ਸਭ ਚੀਜ਼ਾਂ ਤਾਂ ਵੀ ਰਿਲੈਕਸ ਮਿਲਦਾ ਹੈਗਾ ਨਾ
ਹਾਂਜੀ-ਹਾਂਜੀ।
ਨਾਲ ਬੋਡੀ ਤੁਹਾਡੀ ਐਕਟਿਵ, ਚੁਸਤ ਸਾਰੀ ਚੀਜ਼ਾਂ ਨੂੰ ਮਤਲਬ ਦਿੱਕਤ ਨੀ ਹਟਦੀ ਨਾ ਕਿਉਂਕਿ ਜਲ ਇੱਕ ਜਿਵੇਂ ਤੁਹਾਡੇ ਬੱਚੇ ਵੀ ਹੈਗੇ ਅਗਰ ਸਵੇਰੇ ਜਲਦੀ ਉੱਠਦੇ ਹੈਗੇ ਤਾਂ ਦੇਖੋ, ਇੱਕ ਤੇ ਪੜਾਈ ਵਗੈਰਾ ਛੇਤੀ ਜਲਦੀ ਹੋ ਜਾਂਦੀ ਹੈ ਬੱਚਿਆਂ ਦਾ ਮਾਇੰਡ ਉਸ ਸਮੇਂ ਫਰੈਸ਼ ਹੁੰਦਾ ਨਾ ਇਕਦਮ ਬਿਲਕੁਲ,
ਹਾਂਜੀ-ਹਾਂਜੀ, ਬਿਲਕੁਲ। ਇਹ ਤੇ ਸਾਨੂੰ ਆਪ ਹੀ ਦੇਖਣਾ ਚਾਹੀਦਾ ਹੈ ਨਾ ਕਿ ਸਾਨੂੰ ਆਪਣੀ ਰੋਟੀਨ ਇੱਕ ਡੇ ਡੇਲੀ ਜਲਦੀ ਉੱਠਣ ਦੀ ਬਣਾਉਣੀ ਚਾਹੀਦੀ ਹੈ। ਅਸੀਂ ਸਵੇਰੇ ਟਾਈਮ ਨਾਲ ਉੱਠੀਏ ਇੱਕ ਡੇਢ ਘੰਟਾ ਆਪਣੇ ਆਪ ਨੂੰ ਦੇਈਏ, ਮੇਨ ਗੱਲ ਕਹਿੰਦੇ ਨੇ ਜਿਹੜਾ ਆਪਣਾ ਨੀ ਧਿਆਨ ਰੱਖ ਸਕਦਾ, ਦੂਜੇ ਦਾ ਕੀ ਰੱਖ ਰੱਖੇਗਾ ਹਨਾ ਅਸੀਂ ਆਪਣਾ ਹੀ ਨੀ ਰੱਖਾਂਗੇ ਤੇ ਫਿਰ ਦੂਜਿਆਂ ਨੂੰ ਕਿਵੇਂ ਹੈਲਥ ਦਾ ਸੋਚਾਂਗੇ ਕਿਵੇਂ ਉਹਦਾ ਧਿਆਨ ਰੱਖਾਂਗੇ।
ਇਹ ਬਹੁਤ ਹੀ ਇਫੈਕਟ ਪੈਂਦਾ ਹਰ ਚੀਜ਼ ਦਾ ਹੈ ਨਾ।
ਹਾਂ, ਉਹ ਤੇ ਹੈ, ਨਾਲ ਸਵੇਰੇ ਉੱਠ ਕਿ ਤੁਸੀਂ ਇੱਕ ਤੇ ਅਨੁਸ਼ਾਸਨ ਚ ਵੀ ਰਹਿੰਦੇ ਹੋ ਨਾ ਡਿਊਟੀ ਤੁਹਾਡੀ, ਤੁਸੀਂ ਚਾਰ ਦਿਨ ਅਗਰ ਸਵੇਰੇ ਜਲਦੀ ਉੱਠੇ ਨਾ, ਤੇ ਤੁਹਾਨੂੰ ਪੰਜਵੇਂ ਦਿਨ ਆਪਣੇ ਆਪ ਹੀ ਬਿਨਾਂ ਅਲਮ ਤੋਂ ਨੀਂਦ ਭੁੱਲ ਜਾਂਦੀ ਕਦੀ ਤੁਸੀਂ
ਹਾਂ ਬਸ ਇਹੀ ਗੱਲ ਹੈ ਵੇ, ਇੱਕ ਚਾਰ ਦਿਨ ਥੋੜਾ ਮੁਸ਼ਕਿਲ ਕਿਲ ਹੁੰਦਾ ਹੈ ਰੋਟੀਨ ਬਣਾਉਣਾ,
ਹਾਂਜੀ, ਹਾਂਜੀ, ਹਾਂਜੀ।
ਹਨਾ ਚਾਰ ਦਿਨ ਮੁਸ਼ਕਿਲ ਹੁੰਦਾ, ਪੰਜਵੇਂ ਦਿਨ ਛੇਵੇਂ ਦਿਨ ਆਪਣੇ ਆਪ ਆਦਤ ਪੈ ਜਾਂਦੀ ਹੈ ਟਾਈਮ ਨਾਲ ਉੱਠੋ ਟਾਈਮ ਨਾਲ, ਜਾਓ, ਰ ਹੋ ਕੇ ਆਓ ਹਨਾ।
ਹਾਂ, ਹਾਂ, ਨਹੀਂ ਸੈਰ ਤਾਂ ਦੇਖੋ ਬੈਨੀਫਿਟ ਤੇ ਸੈਰ ਦੇ ਤੇ ਬਹੁਤ ਜ਼ਿਆਦਾ ਹੈਗੇ ਨੁਕਸਾਨ ਤੋਂ ਦੇਖੋ ਕੋਈ ਵੀ ਨੀ ਹੈਗਾ, ਕਿਉਂਕਿ ਇੱਕ ਤਾਂ ਅ ਸੁਣਿਆ ਨਾ, ਅਰਲੀ ਟੂ ਬੈਡ ਅਰਲੀ ਟੂ ਰਾਈਜ ਮੇਕਸ ਦੈਟ ਮੈਨ ਹੈਲਦੀ ਐਂਡ ਵਾਈਜ। ਮਤਲਬ ਇੰਗਲਿਸ਼ ਚ ਕਹਾਵਤ ਹੈ ਨਾ ਕਿ ਤੁਸੀਂ ਜਲਦੀ ਸੋ ਜਲਦੀ ਉੱਠੋ ਤੇ ਤੁਸੀਂ ਬਿਮਾਰੀਆਂ ਮਤਲਬ ਬਿਮਾਰੀਆਂ ਨੂੰ ਦੂਰ ਬਗਾਓ ਮਤਲਬ ਕੋਈ ਵੀ ਬਿਮਾਰੀ ਤੁਹਾਨੂੰ,
ਛੁਏ ਕਿ ਵੀ ਨਹੀਂ ਹਾਂ, ਬਿਲਕੁਲ, ਬਿਲਕੁਲ। ਉਹ ਅਸੀਂ ਉਹੀ ਰਾਤੀ ਲੇਟ ਸੋਣਾ ਹੈ, ਬਾਰਾਂ, ਇੱਕ ਵਜੇ ਸੋਣਾ ਹੈ। ਫਿਰ ਸਵੇਰੇ ਲੇਟ ਹੀ ਉੱਠਣਾ ਨੌ, ਅੱਠ, ਨੌ ਵਜੇ ਉੱਠਣਾ। ਤੇ ਉਹ ਕੀ ਸਾਡੀ ਹੈਲਥ ਸਹੀ ਰਹੇਗੀ ਕਿਵੇਂ ਉੱਥੇ ਹੀ, ਖਾਓ ਉੱਥੇ ਸੋ। ਜੋ ਫੇਰ ਸਵੇਰੇ ਉੱਠੋ ਤੇ ਫੇਰ ਹੀ ਉਹ ਕੰਮ ਤੇ ਲੱਗ ਜਾਓ। ਹਨਾ ਉਹ ਹੈਲਥ ਵਿਗੜਦੀ ਜਾ ਰਹੀ ਹੈ ਉਸ ਹਿਸਾਬ ਨਾਲ ਸਾਰੇ ਲੋਕਾਂ ਦੀ ਬਿਮਾਰੀਆਂ ਹੀ ਵੱਧਦੀ ਜਾ ਰਹੀਆਂ ਨੇ
ਨਹੀਂ -ਨਹੀਂ ਇਹ ਤੇ ਦੇਖੋ ਹੁਣ ਸਾਨੂੰ ਹੀ ਆਪਣੇ ਆਪ ਤੇ ਕੰਟਰੋਲ ਕਰਨਾ ਪਏਗਾ ਕਿ ਅਗਰ ਤੁਹਾਨੂੰ ਸਵਸਥ ਰਹਿਣਾ ਖੁਸ਼ ਰਹਦਾ ਹੈ ਲੱਗਦਾ ਤੁਹਾਨੂੰ ਕਿ ਮੈਂ ਆਪਣੀ ਲਾਈਫ ਹਮ ਵੱਡੀ ਕਰਨੀ ਹੈਗੀ ਤੇ ਤੁਹਾਨੂੰ ਖੁਦ ਹੀ। ਸਵੇਰੇ ਜਲਦੀ ਉੱਠਣਾ ਪਏਗਾ ਵੋਕ ਕਰੋ ਸੈਰ ਕਰੋ ਯੋਗਾ ਕਰੋ ਨਾਲ ਫਰਡ
ਹਮ -ਹਮ ਵਨ ਤੇ
ਨਾਲ ਗੱਲ ਕੀਤੀ ਤੇ ਤੁਹਾਡਾ ਫਰੈਂਡ ਸਰਕਲ ਵੀ ਤੇ ਹਮ ਤੁਹਾਡੇ ਮਾਇੰਡ ਫਰੈਸ਼ ਹੋ ਜਾਂਦਾ ਹੈ ਨਾ।
ੋਸਫੇਅਰ ਬਹੁਤ ਚੇਂਜ ਹੁੰਦਾ ਹੈ ਇਸ ਨਾਲ
ਹਾਂ। ਕਿਉਂਕਿ ਦੇਖੋ ਇੱਕ ਹਾਊਸ ਵਾਈਫ ਹੈਗੀ ਉਹ ਤਾਂ ਸਾਰਾ ਦਿਨ ਬਚਾਰੀ ਘਰ ਬਹਿ ਕੇ ਸਾਰਾ ਦਿਨ ਘਰ ਦਾ ਕੰਮ ਹੀ ਕਰਦੀ ਹੈਗੀ
ਹਮ ਫੇਰ ਕੰਮ ਕਰੇਗੀ ਥੋੜਾ ਫੇਰ ਕੱਲੇ ਕੱਲੇ ਹਨਾ ਉਹ ਵੀ ਫ਼ਰਕ ਪੈਂਦਾ ਹੈ ਅਸੀਂ ਜਾਵਾਂਗੇ ਸਾਡੀ ਜਾਣ ਪਹਿਚਾਣ ਵੀ ਹੋਏਗੀ ਇੱਕ ਦੋ ਫਰੈਂਡਸ ਵੀ ਬਣਨਗੀਆਂ ਫਰੈਂਡ ਸਰਕਲ ਵਧੇਗਾ ਥੋੜਾ ਜਿਹਾ ਗੱਲਬਾਤ ਹੁੰਦੀ ਹੈ ਮਾਹੌਲ ਚੇਂਜ ਹੁੰਦਾ ਹਨਾ
ਹਾਂਜੀ- ਹਾਂਜੀ।
ਹਮ ਸਭ ਤੋਂ ਵੱਡੀ ਤੇ ਸਾਡੇ ਸਰੀਰ ਵਾਸਤੇ ਬਹੁਤ ਫਾਇਦੇਮੰਦ ਹੈ ਹਨਾ
ਹਾਂ।
ਹੈ ਬ
ਤੁਸੀਂ, ਜਾਂਦੇ ਹੋ ਸੈਰ ਕੇ ਨਹੀਂ।
ਨਾ -ਨਾ ਟਾਈਮ ਹੀ ਨਹੀਂ ਮਿਲਦਾ ਬੱਚਿਆਂ ਦਾ ਟਾਈਮਿੰਗ ਇਸ ਅਕੋਰਡਿੰਗ ਜਾਣ ਦਾ ਟਾਈਮ ਹੀ ਨਹੀਂ ਮਿਲਦਾ ਉਹੀ ਰੋਟੀਨ ਮੈਂ। ਤੁਹਾਨੂੰ ਦੱਸ ਹੀ ਰਹੀ ਆ ਰਾਤੀ ਬਾਰਾਂ ਸੋਣ ਤੂੰ ਵੱਜ ਜਾਂਦੇ ਸਵੇਰੇ ਛੇ ਸੱਤ ਵਜੇ ਉੱਠ ਜਾਓ ਰੋਟੀ- ਰੋਟੀ ਬਣਾਉਣੀ ਹੁੰਦੀ ਹੈ ਉਹ ਟਾਈਮ ਹੀ ਨਹੀਂ ਮਿਲਦਾ
ਨਹੀਂ ਕਦੇ ਤੁਸੀਂ ਕਿਸੇ ਅੱਛੇ ਡਾਕਟਰ ਨਾਲ ਸਲਾਹ ਕਰਨਾ ਤੁਹਾਨੂੰ ਡਾਕਟਰ ਜ਼ਰੂਰ ਕਹੇਗਾ ਕਿ ਅਗਰ ਤੁਸੀਂ ਹਾਰਟ ਡਿਸੀ ਕੋਲ ਬਚਣਾ ਚਾਹੁੰਦੇ ਹੋ ਨਾ ਤੁਸੀਂ ਰੋਜ਼ ਤੀਹ ਮਿੰਟ ਪੈਦਲ ਚਲੋ ਮਤਲਬ ਵੋਕ ਕਰੋ ਕਹਿਣ ਦਾ ਮਤਲਬ
ਕੋਸ਼ਿਸ਼ ਤਾਂ ਇਹ ਕਰੀ ਦੀਏ ਕਿ ਜਿਵੇਂ ਸ਼ਾਮ ਨੂੰ ਜਾਈਏ ਜਾਂ ਕਿਤੇ ਜਾ ਰਹੇ ਤੇ ਪੈਦਲ ਹੀ ਜਾਈਏ ਆਟੋ ਰਿਕਸ਼ਾ ਜਾਂ ਕੋਈ ਕਨਵੈਂਸ ਤੇ ਘੱਟ ਹੀ ਜਾਈਏ ਪਰ ਉਹ ਕਹਿੰਦੇ ਨੇ ਨਾ ਕਿ ਸਵੇਰ ਦੀ ਵੋਕ ਜਿਹੜੀ ਹੁੰਦੀ ਨਾ ਉਹੀ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ।
ਨਾ, ਨਾ, ਨਾ ਸਵੇਰ ਦੀ ਵੋਕ ਨਾਲ ਤੇ ਤੁਹਾਡਾ ਮੋਟਾਪਾ ਤੁਹਾਡਾ ਕੈਲਸਟ੍ਰੋਲ ਹੋ ਗਿਆ। ਸ਼ੂਗਰ ਨੂੰ ਕੰਟਰੋਲ ਤੁਹਾਡਾ ਬੀ ਪੀ ਕੰ ਪੈਟਰੋਲ ਮਤਲਬ ਦੇਖੋ ਅੱਜ ਕੱਲ ਵ ਅੱਜ ਕਲ੍ਹ ਤੀਹ ਸਾਲ ਦੇ ਬੱਚਿਆਂ ਨੂੰ ਵੀ ਬਥੇਰੀ ਬਿਮਾਰੀਆਂ ਆਈ ਕਿਉਂਕਿ ਮਾਇੰਡ 'ਚ ਕਿਉਕਿ ਲੈਪਟੋਪ ਨਾਲ ਸਾਰਾ ਦਿਨ ਕੰਮ ਕਰਨਾ ਸਟਰੈਸ ਨਾਲ ਵਰਕਿੰਗ ਸਟਰ੍ਰੈਸ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਨੇ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਸਟਰ੍ਰੈਸ ਵੀ ਤੇ ਹੁੰਦਾ ਨਾ
ਹਾਂਜੀ -ਹਾਂਜੀ।
ਵੋਕ ਤੇ ਬਹੁਤ ਜ਼ਰੂਰੀ ਹੈ। ਮੈਂ ਤੇ ਕਹਾਂਗੀ ਤੁਸੀਂ ਨਾਲ ਤੁਹਾਡੀ ਫੈਮਿਲੀ ਪੂਰੀ ਵੋਕ ਤੇ ਜਾਇਆ ਕਰੋ।
ਹਾਂਜੀ -ਹਾਂਜੀ। ਬੇਟੀਆਂ ਜਿੰਮ ਵਗੈਰਾ ਤੇ ਕਰਦੀ ਹੈ ਮੈਂ ਕਿਹਾ ਜਿੰਮ ਦਾ ਫਾਇਦਾ ਨੀ ਹੁੰਦਾ ਜਿੰਨਾ ਵੋਕ ਦਾ ਹੁੰਦਾ ਵੋਕ ਕਰ- ਕਰ ਤੇਰੇ ਨਾਲ ਮੇਰੇ ਨਾਲ ਵੀ ਸਹਾਰਾ ਬਣ ਜਾਏਗਾ। ਮੈਂ ਵੀ ਚਲੇ ਜਾਇਆ ਕਰੇਗੀ।
ਹਾਂ! ਹੋਰ ਕੀ ਨਾਲ ਤੁਸੀਂ ਜਦ ਅਰ ਤੁਸੀਂ ਸਵੇਰੇ -ਸਵੇਰੇ ਜਾਂਦੇ ਹੋ, ਦੇਖੋ ਕਿੰਨਾ ਮੌਸਮ ਅੱਛਾ ਹੁੰਦਾ ਨਾ। ਦੇਖਣ ਨੂੰ ਕਿੰਨਾ ਅੱਛਾ ਲੱਗਦਾ ਹੈ, ਪਕਸ਼ੀ ਚੈ -ਚੈ ਕਰ ਰਿਹਾ ਠੰਡੀ ਹਵਾ। ਚੱਲ ਰਹੀ ਹੈ, ਦੇਖੋ ਅੱਜ ਕਿੰਨਾ ਵੈਦਰ ਚੰਗਾ ਸੀ।
ਹਾਂਜੀ- ਹਾਂਜੀ ਅੱਜ ਤੇ ਬਹੁਤ ਵਧੀਆ ਮੌਸਮ ਸੀ ਔਰ ਦੋ ਤਿੰਨ ਦਿਨਾਂ ਤੋਂ ਹੈ ਵੀ ਵਧੀਆ ਵਧੀਆ ਮਤਲਬ ਮੌਸਮ ਅੱਛਾ ਹੋਇਆ ਪਿਆ ਹੈ
ਹਾਂ ਇਸ ਮੌਸਮ ਚ ਬਹੁਤ ਪਹਿਲੇ ਵੈਸੇ ਜੂਨ ਦੇ ਮਹੀਨੇ ਚ ਵੋਕ ਕਰਨ ਜਾਣਾ ਬੜਾ ਮੁਸ਼ਕਿਲ ਹੁੰਦਾ ਸੀ ਪਰ ਮੌਸਮ ਚ ਹੁਣ ਜੂਨ ਦਾ ਮਹੀਨਾ ਤੇ ਐਵੇਂ ਲੱਗਦਾ ਜਿਵੇਂ ਅਸੀਂ ਵੀ ਮਨਾਲੀ ਹੈ ਸ਼ਿਮਲਾ ਬੈਠੇ ਹੈਗੇ ਕਿ ਮਤਲੱਬ ਮੌਸਮ ਇੰਨਾ ਠੰਡਾ ਠੰਡਾ ਮਤਲੱਬ ਇਸ ਟਾਈਮ ਤੇ ਅਗਰ ਬੰਦੇ ਨੇ ਫਾਇਦਾ ਨੀ ਚੁੱਕਿਆ ਨਾ ਤੇ ਬੰਦਾ
ਕੋਈ ਫਾਇਦਾ ਨਹੀਂ ਸਹੀ ਗੱਲ ਹੈ।
ਹਮ
ਹਮ, ਨਹੀਂ ਜਾਣਾ ਤੇ ਚਾਹੀਦਾ ਬਸ ਥੋੜੀ ਹੁਣ ਰੋਟੀਨ ਚੇਂਜ ਕਰਾਂਗੇ ਸੋਚ ਰਹੇ ਕਿ ਥੌੜੀ ਮੈਂ ਰੂਟੀਨ ਚੇਂਜ ਕਰਾਂ ਔਰ ਸ਼ੁਰੂ ਕਰਾਂ ਵੋਕ
ਨਹੀਂ ਸਵੇਰੇ ਦੀ ਵੋਕ ਤੁਸੀਂ ਅਗਰ ਗਏ ਤੇ ਤੁਸੀਂ ਦੇਖਣਾ ਤੁਹਾਨੂੰ ਮਤਲਬ ਬਿਮਾਰੀਆਂ ਵੀ ਨੀ ਲੱਗਦੀਆਂ ਜਿਵੇਂ। ਕਦੀ ਤੁਹਾਨੂੰ ਪੇਨ ਬੋਡੀ ਪੇਨ ਰਹਿੰਦੀ ਹੈ, ਕਦੀ ਹੈਡਕ ਰਹਿੰਦਾ ਹੈ ਹਾਂ?
ਕਿਉਂ ਨੀ ਕਿਉਂਕਿ ਘਰ ਦੇ ਕੰਮ ਕਰੋ ਲੇਟ ਜਾਓ ਹਨਾ ਉੱਥੇ ਹੀ ਖਾਓ ਉਥੇ ਹੀ ਲੈਟ ਜਾਓ ਉਹ ਉਹ ਚੀਜ਼ ਪ੍ਰੋਬਲਮ ਕਰਦੀ ਹੈ
ਨਹੀਂ ਅਗਰ ਤੁਸੀਂ ਕਦੀ ਆਪਣੀ ਪੈਰ ਵਗੈਰਾ ਕਰਨੀ ਸਟਾਰਟ ਕੀਤੀ ਨਾ ਤੁਸੀਂ ਦੇਖਣਾ ਤੁਹਾਡੀ ਬੋਡੀ ਦੇ ਅੰਦਰ ਪੰਦਰਾਂ ਤੇ ਵੀਹ ਦਿਨ ਦੇ ਅੰਦਰ ਹੀ ਬਥੇਰਾ ਚੇਂਜ ਆਏਗਾ। ਮੇਰੇ ਕਹਿਣ ਤੇ ਜ਼ਰੂਰ ਵੋਕ ਸਟਾਰਟ ਕਰੋ।
ਨਹੀਂ ਸ਼ੁਰੂ ਕਰਾਂਗੀ ਬਈ ਮੇਰੀ ਐਤਕੀ ਮੇਰੀ ਸਿਸਟਰ ਨੇ ਵੀ ਕਿਹਾ ਸੀ। ਦੀਦੀ ਤੁਸੀਂ ਵੋਕ ਸ਼ੁਰੂ ਕਰੋ, ਵੋਕ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ।
ਨਹੀਂ ਵੋਕ ਤੇ ਇਹ ਦੇਖੋ ਤਾਡੇ ਮਤਲਬ ਸਾਨੂੰ ਹੈਲਦੀ ਰੱਖੇਗੀ। ਸਾਡੇ ਮਨ ਨੂੰ ਸ਼ਾਂਤ ਰੱਖ ਦੇਗੀ ਮਤਲੱਬ ਇਹ ਸਾਰੀ ਚੀਜ਼ਾਂ ਕਿਉਂਕਿ ਦੇਖੋ ਅਗਰ ਤੁਸੀਂ ਸਵੇਰੇ ਸਵੇਰੇ ਸੈਰ ਕਰਦੇ ਹੋ ਨਾ ਤੁਹਾਡਾ ਮਨ ਹੀ ਇੱਕਦਮ ਰਿਲੈਕਸ
ਰਿਲੈਕਸ ਫੀਲ ਕਰਦਾ ਹੈ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਐਸ ਫਰਕ ਪੈਂਦਾ ਹੈ।
ਹਾਂ, ਨਹੀਂ ਅਗਰ ਤੁਸੀਂ ਸੁਖੀ ਰਹਿਣਾ ਸਵਥ ਸਵਸਥ ਰਹਿਣਾ ਤੁਸੀਂ ਵੋਕ ਸ਼ੁਰੂ ਕਰੋ ਹਾਂ।
ਹਾਂਜੀ- ਹਾਂਜੀ ਨਹੀਂ ਮੈਂ ਬਿਟਿਆਂ ਨੂੰ ਵੀ ਨਾਲ ਕਵਾਂਗੀ ਹੋਣ ਮੇਰੇ ਨਾਲ ਚਲ
ਨਹੀਂ ਵੋਕ ਤੇ ਬੇਟੀ ਵਾਸਤੇ ਵੀ ਤੁਹਾਡੀ ਜ਼ਰੂਰੀ ਹੈ ਕਿ ਕਿਉਂਕਿ ਐਜ ਆ ਸਟੂਡੈਂਟ ਲਾਈਫ ਬੱਚਿਆਂ ਨੂੰ ਡਿਸਪਲਿਨ ਚ ਰਹਿਣਾ ਵੀ ਤੇ ਬਹੁਤ ਜ਼ਰੂਰੀ ਹੈਗਾ ਨਾ ਅੱਗੇ ਆਉਣ ਵਾਲੇ ਟਾਈਮ ਚ ਨਹੀਂ ਬੱਚੇ ਨੂੰ ਵੀ ਤੁਸੀਂ ਆਦਤ ਪਾਓ ਨਾਲ ਖੁੱਦ ਵੀ ਤੁਸੀਂ ਸੈਰ
ਹਾਂਜੀ, ਚਲੋ ਜੀ ਥੈਂਕ ਯੂ ਜੀ ਤੁਹਾਡਾ ਤੁਸੀਂ ਸੁਜੈਸਟ ਕੀਤਾ। ਹਾਂਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗਲ ਕਰਕੇ। ਸਤਿ ਸ੍ਰੀ ਅਕਾਲ ਜੀ।